ਹੈਲੋ ਜੀ ਕੀ ਹਾਲ ਏ ਸਤਿ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।
ਹੋਰ ਘਰ ਬਾਰ ਸਭ ਠੀਕ ਐ ਜੀ।
ਹਾਂਜੀ ਘਰ ਸਭ ਠੀਕ ਨੇ ਜੀ ਤੁਸੀਂ ਦੱਸੋ ਤੁ ਹਾਂਜੀ ਰੋਟੀ ਹਜੇ ਹੁਣੇ ਖਾਦੀ ਏ ਵੀਰ ਜੀ
ਅੱਛਾ ਜੀ ਹੋਰ ਪਾਪਾ ਜੀ ਠੀਕ ਨੇ।
ਪਾਪਾ ਜੀ ਠੀਕ ਨੇ ਪਰ ਸਾਡੇ ਬਜ਼ੁਰਗ ਠੀਕ ਨਹੀਂ ਹੈਗੇ ਉਹਨਾਂ ਦੀ ਤਬੀਅਤ ਥੋੜੀ ਜਿਹੀ ਢਿੱਲੀ ਹੈ ਬੱਚੇ ਉਹ ਉਹ ਬਸ ਮੈਂ ਬਸ ਬਜ਼ੁਰਗੀ ਕਰਕੇ ਨਾ ਉਹ ਵਚਾਰੇ ਟੁਰਨ ਫਿਰਨਚ ਪਰੇਸ਼ਾਨੀ ਹੈਗੀ ਹੈ ਕਦੀ ਕਹਿੰਦੇ ਨੇ ਮੇਰੇ ਕਮਰ ਹੀ ਦਰਦ ਐ ਕਦੀ ਕਹਿੰਦੇ ਮੇਰੇ ਗੋਡਿਆਂ ਨੂੰ ਦਰਦ ਐ ਕਦੀ ਕਹਿੰਦੇ ਮੇਰੇ ਗਰ ਚ ਦਰਦ ਐ ਬਸ ਮੈਂ ਉਹੀ ਕਿਹਾ ਮੈਂ ਕਿਹਾ ਕੇ ਬਜ਼ੁਰਗ ਹੋ ਗਏ ਹੋ ਤੁਸੀਂ ਤਾਂ ਤੁਹਾਡੇ ਇਸ ਪਿੱਛੇ ਤੇ ਮੈਂ ਕੇ ਕਰਦੀ ਆਂ ਸੰਗੀਤ ਗਾਣੇ ਲ ਕੀਰਤਨ ਲਗਾ ਦਿਨੀ ਆਂ ਜਿਹਦੇ ਨਾਲ ਸੁਣ ਕੇ ਨਾ ਉਹਨਾਂ ਦਾ ਮਨ ਕੁਛ ਲੱਗ ਜਾਂਦਾ ਬਾਈ ਉਹਨਾਂ ਦਾ ਧਿਆਨ ਹੋ ਜਾਵੇ। ਹੁਣ ਜੋ ਜੋ ਆਦਮੀ ਬਿਰਧ ਹੋ ਜਾਂਦਾ ਹੈ ਨਾ ਉਹਨਾ ਨੂੰ ਥੋੜਾ ਜਿਹਾ ਚੇਂਜ ਉਹਨਾਂ ਨੂੰ ਕੁਛ ਬਦਲਣਾ ਪੈਂਦਾ ਐ ਵੀਰ ਜੀ।
ਹਾਂਜੀ ਅੰਟੀ ਜੀ ਮੈਂ ਤੁਹਾਨੂੰ ਕਹਿ ਰਿਹਾ ਨਾ ਭੈਣ ਜੀ। ਸੰਗੀਤ ਬੜੀ ਚੀਜ਼ ਹੈ ਸੰਗੀਤ ਨਾਲ ਇਨਸਾਨ ਦਾ ਮਨ ਕੁਛ ਹੋਰ ਹੋ ਜਾਂਦਾ ਹੈ। ਜੇ ਬੰਦਾ ਕੁਛ ਬੜਾ ਚਿੰਤਿਤ ਵੀ ਹੋਵੇ ਉਹਦੇ ਕੋਲ ਖਿਆਲ ਨਾ ਹੋਵੇ ਕੁਛ ਸਮਝ ਨਾ ਆ ਰਿਹਾ ਹੋਵੇ ਨਾ ਜੇ ਸੰਗੀਤ ਸੁਣੇ ਉਹ ਠੀਕ ਹੋ ਜਾਂਦਾ ਤੁਹਾਨੂੰ ਪਤਾ ਨਹੀਂ ਹੋਏਗਾ ਅੱਜ ਕੱਲ੍ਹ ਆਪਾਂ ਸੌ-ਸੌ ਪਤਾ ਨੀ ਕਿੰਨੇ-ਕਿੰਨੇ ਪੈਸੇ ਦਿੰਦੇ ਆ ਹੋਸਪਿਟਲ ਚ ਡਾਕਟਰਾਂ ਨੂੰ। ਤੇ ਡਾਕਟਰ ਅਮੇਰੀਕਾ ਬਾਹਰ ਦੇ ਡਾਕਟਰ ਪਤਾ ਕੀ ਕਰਦੇ ਨੇ ਬਾਹਰ ਦੇ ਡਾਕਟਰ ਸੰਗੀਤ ਸੁਣਾਉਂਦੇ ਐ ਉਹਨੂੰ ਕਹਿੰਦੇ ਆ ਮਿਊਜਿਕ ਥੈਰੇਪੀ ਜਿਸ ਨਾਲ ਨਾ ਠੀਕ ਹੋ ਜਾਂਦਾ ਬੜੀ ਜਲਦੀ। ਉਹ ਨਾ ਜੇ ਠੀਕ ਨੀ ਹੋਇਆ ਜਾ ਨਾ ਤੁਸੀਂ ਦੇਖੋਗੇ ਜਦੋਂ ਦਿਮਾਗ ਦਾ ਸਰਜਰੀ ਹੁੰਦੀ ਨਾ ਤਦ ਡਾਕਟਰ ਗਾਣੇ ਗਾਂਦੇ ਨਾਲ ਬੜੇ ਸ਼ਾਂਤ ਗਾਣੇ ਤਾਂ ਕਿ ਦਿਮਾਗ ਲੱਗਿਆ ਰਹੇ। ਬੜਾ ਪਾਵਰਫੁੱਲ ਚੀਜ਼ ਹੈਗੀ ਆ ਬੜੀ ਸ਼ਕਤੀ ਚੀਜ਼ ਹੈ ਸੰਗੀਤ ਇੱਥੇ ਸਾਡੇ ਗੁਰੂਆਂ ਨੇ ਸਬਦ ਕੀਰਤਨ ਹਾਰਮੋਨੀਅਮ ਵਾਜੇ ਨਾਲ ਲਗਾਇਆ। ਤਾਂ ਕਿ ਸੰਗੀਤ ਨਾਲ ਇਨਸਾਨ ਦਾ ਮਨ ਖੁਸ਼ ਹੋਰ ਹੋ ਜਾਵੇ ਤੇ ਆਤਮਾ ਜੁੜ ਜਾਵੇ ਉਸ ਪ੍ਰਮਾਤਮਾ ਨਾਲ
ਹਾਂ ਇਹ ਤੇ ਗੱਲ ਠੀਕ ਤੁਸੀਂ ਬਹੁਤ ਅੱਛੀ ਗੱਲ ਕੀਤੀ ਏ। ਅਸੀਂ ਤੇ ਪ ਵੀਰ ਜੀ ਮੈਂ ਤੇ ਆਪ ਮਹਾਰਾਜ ਦੀ ਕਿਰਪਾ ਨਾਲ ਆਪ ਕੀਰਤਨ ਕਰ ਲੈਂਦੀ ਆਂ ਉਹ ਜਿਸ ਟਾਇਮ ਕਾਹਲੇ ਪੈਂਦੇ ਨੇ ਕਹਿੰਦੇ ਨੇ ਵੀਰ ਜੀ ਤੇ ਮੈਂ ਉਹ ਆਪ ਹੀ ਸ਼ਬਦ ਪੜ੍ਹ ਕੇ ਉਹਨਾਂ ਦਾ ਮਨ ਬੜਾ ਖੁਸ਼ ਹੁੰਦਾ। ਇੱਕ ਸ਼ਬਦ ਸੁਣਦੇ ਜਾਣਗੇ ਤਾਂ ਉਹਨਾਂ ਨੂੰ ਨਿੰਦਰ ਆ ਜਾਏਗੀ। ਮੈਂ ਉਹ ਤੱਕਦੀ ਹੈ ਨਾ ਬਸ ਜੇ ਉਹ ਇਹਨਾਂ ਨੂੰ ਨਿੰਦਰ ਆ ਗਈ ਹੈ। ਬਈ ਇਹਨਾਂ ਦਾ ਮਨ ਹੁਣ ਸ਼ਾਂਤ ਹੋ ਗਿਆ ਤੇ ਬੜੇ ਖ਼ੁਸ਼ ਨੇ। ਕਈ ਵਾਰ ਤਾਂ ਕੀਰਤਨ ਸੁਣਦੇ-ਸੁਣਦੇ ਉਹਨਾਂ ਦੀ ਖੁਸ਼ੀ ਦਾ ਟੀਕਾਣਾ ਨਹੀਂ ਰਹਿੰਦਾ। ਤੇ ਹੱਸਦੇ ਵੀ ਨੇ ਤੇ ਕਹਿੰਦੇ ਨੇ ਹੱਥਾਂ ਨਾਲ ਐਸਾ ਸ਼ਾਬਾਸ਼ੀ ਵੀ ਦਿੰਦੇ ਰਹਿੰਦੇ ਨੇ ਕਹਿੰਦੇ ਨੇ ਬਹੁਤ ਅੱਛਾ ਕੀਰਤਨ ਤਾਂ ਹੀ ਨਾ ਤੇ ਮੇਰਾ ਮਨ ਨਾ ਬੜਾ ਖ਼ੁਸ਼ ਹੋ ਗਿਆ। ਤੇ ਮੈਂ ਤੂੰ ਕੀਰਤਨ ਕਰਦੀ ਜਾਂਦੀ ਹਾਂ ਤੇ ਮੈਨੂੰ ਨੀਂਦਰ ਆ ਜਾਂਦੀ ਹੈ। ਇੱਥੋਂ ਮੈਨੂੰ ਲੱਗਦਾ ਤਾਂਹੀ ਮੈਂ ਤੈਨੂੰ ਬ ਬੱਚੀ ਤੈਨੂੰ ਕਹਿੰਦਾ ਤੂੰ ਕੀਰਤਨ ਕਰਿਆ ਕਰ ਘਰ। ਤੇ ਮੈਂ ਜਿਸ ਤਰ੍ਹਾਂ ਕੀਰਤਨ ਕਰਦੀ ਹਨ ਤੇ ਉਹ ਸ਼ਾਂਤ ਹੋ ਜਾਂਦੇ ਨੇ ਉਹ, ਉਹ ਜਿੱਕਣ ਅੱਗੇ ਬਾਈ ਬੋਲਦੇ ਰਹਿੰਦੇ ਕੁਛ ਨਾ ਕੁਛ। ਇਹ ਸ਼ਰੀਰ ਬਜ਼ੁਰਗ ਹੋ ਗਿਆ ਨਾ। ਅ ਭਰਾਵਾ ਤੇ ਉਹ ਬਜ਼ੁਰਗ ਹੋਣ ਨਾਲ ਕੇ ਉਹਨਾਂ ਨੂੰ ਗੁੱਸਾ ਹੀ ਚੜ੍ਹਦਾ ਹੈਗਾ। ਔਰ ਰੋਟੀ ਕਹੋ ਤੇ ਰੋਟੀ ਖਾਂਦੇ ਕੋਈ ਨੀ ਭੁੱਖ ਲੱਗਦੀ ਕੋਈ ਨੀ। ਹੁਣ ਕੀਤਾ ਕਿ ਜਾਵੇ ਇਸ ਕਰਕੇ ਤੇ ਉਹਨਾਂ ਨੂੰ ਮੈਂ ਤੇ ਇਸੇ ਤਰ੍ਹਾਂ ਸ਼ਬਦ ਤਾਂ ਲੱਗਾਂ ਦੇਨੀ ਹਾਂ। ਤੇ ਉਹ ਕੀਰਤਨ ਸੁਣਦੇ ਰਹਿੰਦੇ ਨੇ। ਕੀਰਤਨ ਵੀ ਤੇ ਕਈ, ਕਈ ਵਾਰ ਕਹਿੰਦੇ ਨੇ ਬਈ ਦੁੱਖ ਭਰਿਆ ਸ਼ਬਦ ਪੜ ਕਦੀ ਕਹਿੰਦੇ ਨੇ ਕਿ ਖੁਸ਼ੀ ਵਾਲਾ ਸ਼ਬਦ ਪੜ।
ਹਾਂਜੀ ਭੈਣ ਜੀ ਇਹ ਵੀ ਬੜਾ ਹੁੰਦਾ ਜੇ ਮਤਲਬ ਕਿ ਜਿਸ ਤਰਫ ਇਨਸਾਨ ਦਾ ਮਨ ਹੋਏਗਾ ਜਿਵੇਂ ਤੁਸੀਂ ਖੁਸ਼ ਹੋ। ਤੁਸੀਂ ਦੁੱਖ ਵਾਲੇ ਸ਼ਬਦ ਨੂੰ ਮਹਿਸੂਸ ਨਹੀਂ ਕਰ ਪਾਓਗੇ। ਜਾ ਤੁਸੀਂ ਲਗਾਓ ਨਾ ਖੁਸ਼ੀ ਸਬ ਜਿਵੇਂ ਅਲੱਗ ਖੁਸ਼ੀਆਂ ਤੁਹਾਨੂੰ ਅਲੱਗ ਹੀ ਮਤਲਬ ਕਿ ਦਿਲ ਅੰਦਰ ਜੋੜੇਗਾ ਏ ਅਲਗ-ਅਲਗ ਸ਼ਬਦ ਅਲਗ-ਅਲਗ ਉਦੇ ਵਾਸਤੇ ਹੁੰਦੇ ਹੈ। ਦੇ ਸਾਡੇ ਬੜੇ ਖੁਸ਼ ਹਾਂ ਮੈਂ ਆਪਾਂ ਸ਼ਬਦ ਉਜਾਰਿਹਾ ਬਹੁਤ ਖੁਸ਼ੀ ਦਾ। ਮੈਨੂੰ ਅਲੱਗ ਜੂੜ ਜਾਵਾਂਗਾ ਮੈਂ ਸੱਚੇ ਪਾਤਸ਼ਾਹ ਨਾਲ। ਇਹ, ਇਹ ਵੀ ਸੱਚੇ ਪਾਤਸ਼ਾਹ ਨੇ ਬੜਾ ਸੋਚ ਕੇ ਬਣਾਇਆ ਸਾਨੂੰ ਹਰ ਚੀਜ਼ ਨੂੰ।
ਬਿਲਕੁਲ-ਬਿਲਕੁਲ, ਬਿਲਕੁਲ ਬਹੁਤ ਅੱਛੀ ਗੱਲ ਕੀਤੀ ਨੇ। ਤੁਸੀਂ ਵੀ ਕੀਰਤਨ ਕਰ ਲੈਂਦੇ ਹੋ ਵੀਰ ਜੀ।
ਜੀ ਹਾਂਜੀ ਸਾਡੇ ਘਰ ਤਾਂ ਸਾਰੇ ਕੀਰਤਨ ਕਰਦੇ ਜੀ ਦੋ ਹਰਮੋਨੀਅਮ ਰੱਖੇ ਨੇ, ਤਬਲੇ ਵੀ ਰੱਖੇ ਨੇ। ਪ੍ਰਕਾਸ਼ ਹੈ ਮਹਾਰਾਜ ਦਾ, ਕਦੇ-ਕਦੇ ਜ ਪ੍ਰੋਗਰਾਮ ਤਿਉਹਾਰ ਚ ਹੋਵੇ ਤਾਂ ਸਾਰੇ ਸੰਗਤ ਲੱਗੀ ਘਰ ਵਾਲੇ ਕੱਠੇ ਬਹਿ ਕੇ ਕੀਰਤਨ ਕਰਦੇ ਹੈ। ਸਵੇਰੇ ਗੁਰਦੁਆਰੇ ਜਾਂਦੇ ਨੇ ਉਥੇ ਵੀ ਬੜਾ ਜਦੋਂ ਕੀਰਤਨ ਬੇਸ਼ਕ ਭੈਣ ਜੀ ਤੁਸੀਂ ਛਹਿਣੇ ਦੇ ਲਓ। ਸਾਡੇ ਹੁਣ ਗੁਰੂ ਜਾਂਦੇ ਜਿਤਨੇ ਜਾਂਦੇ ਗੁਰਦੁਆਰੇ। ਤਾਂ ਉੱਥੇ ਹਾਰਮੋਨੀਅਮ ਨੀ ਵਜਦਾ, ਵਜਦੇ ਸਾਡੀ ਛੈਣੇ ਢੋਲਕੀ ਉਹਦੇ ਵਿੱਚ ਬੜਾ ਅਨੰਦ ਆਦਾ।
ਹਾਂ ਇਹ ਤੇ ਹੈ ਢੋਲਕੀ ਨਾਲ ਵੱਧ ਜਾਂਦੀ ਹੈ ਛਿਆਣੇ ਘੰਟੀਆਂ ਵੱਜਦੀਆਂ ਨੇ ਉਦੇ ਨਾਲ ਹੋਰ ਜ਼ਿਆਦਾ ਮਨ ਖੁਸ਼ ਹੋ ਜਾਂਦਾ ਨਾ। ਉਹ, ਉਹ ਕੰਨਾਂ ਨੂੰ ਸੋਹਣੇ ਆਵਾਜ਼ ਅੱਛੀ ਖਿੱਚਦੀ ਹੈ ਅੰਦਰ ਨੂੰ ਇਨਸਾਨ ਦੀ ਆਤ ਜੁੜ ਜਾਂਦੀ ਵਾ ਭਰਾਵਾ। ਤੇ ਇਹੀ ਤੇ ਇੱਕ ਰਸਤਾ ਹੈ ਰੱਬ ਨਾਲ ਮਿਲਣ ਦਾ। ਕੀ ਜਿਹੜਾ ਕੀਰਤਨ ਕਰਦੇ ਆ ਨਾ। ਤੇ ਇੱਕ ਤਾਂ ਸਾਰੇ ਮਨ ਸ਼ਾਂਤ ਹੋ ਜਾਂਦੇ ਨੇ। ਕੋਈ ਸੋਚ ਨਹੀਂ ਰਹਿੰਦੀ ਦਿਮਾਗ ਨੂੰ। ਨਹੀਂ ਤੇ ਕਈ ਵਾਰ ਤੁਸੀਂ ਸੋਚੋ ਨਾ ਕੋਈ ਗੱਲ ਪਰੇਸ਼ਾਨੀ, ਘਰਾਂ ਵਿੱਚ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਤੇ ਮਨ ਵੈਸੇ ਕਿਸੇ ਟਾਈਮ ਪਰੇਸ਼ਾਨ ਹੋ ਜਾਂਦਾ। ਤੇ ਮੈਂ ਜਿਸਦਾ ਮਨ ਪਰੇਸ਼ਾਨ ਹੁੰਦਾ ਭਰਾਵਾ ਮੈਂ ਤੇ ਅਲਮੋਨੀਅਮ ਚੁੱਕਦੀ ਆ ਤੇ ਬਹਿ ਕੇ ਥੋੜਾ ਜਿਹਾ ਬਹਿ ਕੇ ਅੱਧਾ- ਇੱਕ- ਪੌਣਾ ਘੰਟਾ ਕੀਰਤਨ ਕਰਦੀ ਰਹਿੰਦੀ ਹਾਂ। ਤੇ ਜਦ ਮੇਰਾ ਮਨ ਸ਼ਾਂਤ ਹੋ ਜਾਂਦਾ। ਤੇ ਮੈਂ ਫਿਰ ਉੱਠ ਫਿਰ ਮੈਂ ਉੱਠ ਜਾਂਦੀ ਹਾਂ। ਤੇ ਕਿਉਂਕਿ ਸਾਡੇ ਘਰ ਦੇ ਬਾਬਾ ਜੀ ਦਾ ਪ੍ਰਕਾਸ਼ ਹੈ ਬੱਚੇ। ਸਾਡੇ ਘਰ ਤੇ ਬਾਬਾ ਜੀ ਦਾ ਪ੍ਰਕਾਸ਼ ਹੈ ਤੇ ਮੇਰੇ ਬੇ ਬੱਚੇ ਵੀ ਸਾਰੇ ਮੇਰੇ ਮੁੰਡੇ ਵੀ ਮੇਰੀ ਧੀਆਂ ਵੀ ਮੇਰੀ ਨੂੰਹਾਂ ਵੀ ਮੈਂ ਤਾਂ ਆਪਣੇ ਧੀਆਂ ਨੂੰ ਵੀ ਤੇ ਨੂੰਹਾਂ ਨੂੰ ਵੀ ਸਾਰਿਆਂ ਨੂੰ ਕੀਰਤਨ ਸਿਖਾਇਆ ਹੋਇਆ। ਤੇ ਵਾਰੀ -ਵਾਰੀ ਸਾਰੇ ਘਰ ਜਦੋਂ ਪਾਠ ਹੁੰਦਾ ਵੀ ਹੈ। ਨਾ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਕਹਿੰਦੀ ਹਾਂ ਤੁਸੀਂ ਵੀ ਸ਼ਬਦ ਪੜਨਾ। ਸੰਗਤ ਸਾਰੀ ਆਈ ਹੁੰਦੀ ਹੈ ਤੇ, ਤੁਹਾਡਾ ਵੀ ਇੱਜ਼ਤ ਜ਼ਿਆਦਾ ਵਧੇਗੀ। ਕੀਰਤਨ ਕਰੋਗੇ, ਗੁਰੂ ਨਾਲ ਜੁੜੋਗੇ, ਸੰਗਤ ਤੁਹਾਨੂੰ ਜਾਣੇਗੀ। ਅਹ ਮੈਂ ਤੇ ਬੱਚਿਆਂ ਨੂੰ ਇਹੀ ਤੇ ਸਮਝਾਉਂਦੀ ਰਹਿੰਦੀ ਹਾਂ। ਤੁਹਾਡੇ ਬੱਚੇ ਕੀਰਤਨ ਸਾਰੇ ਕਰਦੇ ਨੇ।
ਹਾਂਜੀ। ਸਾਨੂੰ ਵੀ ਕੀਰਤਨ ਸਿਖਾਇਆ ਜੀ ਗੁਰੂ ਕਿਰਪਾ। ਭੈਣ ਜੀ ਸਿਰਫ ਕੀਰਤਨ ਹੀ ਨਹੀਂ ਹੈ। ਜਿਵੇਂ ਮੈਂ ਹੁਣ। ਉਰੇ ਮੁੰਡਾ ਹੈਗਾ। ਉਦੋਂ ਕਈ ਵਾਰੀ ਉਹਦਾ ਬੜਾ ਮੋਟਾ ਸੀਗਾ ਉਹ। ਹੁਣ, ਸ਼ਾਮੀ ਨੂੰ ਉਹ ਟੀ ਵੀ ਆਇਆ ਨਵਾ ਆਇਆ ਆਪਾਂ, ਉਸਦੇ ਗਾਣੇ ਲਾ ਕੇ ਨਾ ਨੱਚ ਲੈਂਦਾ ਜੀ। ਉਹ ਇੱਕ- ਦੋ ਮਹੀਨੇ ਬਾਅਦ ਉਹਦਾ ਵਜਨ ਘੱਟ ਹੋ ਗਿਆ ਨੱਚਣ- ਨੱਚਣ ਕਰਕੇ ਖਾਲੀ ਕੁਛ- ਕੁਛ ਨੀ ਖਾਧਾ। ਖੁੱਲਾ ਖਾਧਾ ਹੈ। ਬਸ ਨੱਚਣ ਨਾਲ ਹੀ ਉਹਦਾ ਵਜ਼ਨ ਘੱਟ ਹੋ ਗਿਆ ਹੈ। ਔਰ ਇੰਜੋਏ ਕੀਤਾ। ਉਹਨੇ ਮਜ਼ੇ ਕੀਤੇ ਬੜੇ।
ਅੱਛਾ- ਅੱਛਾ- ਅੱਛਾ।
ਭੈਣ ਜੀ ਸਿਰਫ ਕੀਰਤਨ ਹੀ ਨੀ ਬੜੇ ਅੱਛਾ ਹੈਗਾ ਨਾ ਸਾਡਾ ਸੰਗੀਤ। ਸੰਗੀਤ ਵਿੱਚ ਬਹੁਤ ਸ਼ਕਤੀ ਹੈ ਜੀ।
ਹਾਂਜੀ- ਹਾਂਜੀ।
ਸੰਗੀਤ ਤਾਂ ਇਨਸਾਨ ਦਾ ਮਨ ਮੋਹ ਲੈਂਦਾ ਹੈ। ਹੁਣ ਜਿਵੇਂ ਅਸੀਂ ਵਿਆਹ ਤੇ ਜਾਈਏ। ਵਿਆਹ ਸਾਡੇ ਪੁੱਤਰ ਦਾ ਹੋਵੇ। ਤੇ ਗਾਣਾ ਚੰਗਾ ਨਾ ਚੱਲੇ ਨਾ ਮਜ਼ਾ ਨਹੀਂ ਆਉਂਦਾ ਫਿਰ।
ਹਾਂ। ਤੇ ਮੇਰੇ ਤਾਂ ਹੁਣ ਦੋਤਰੇ ਦਾ ਵਿਆਹ ਅਹ ਭਰਾਵਾਂ। ਤੇ ਮੈਂ ਤੇ ਤੁਹਾਨੂੰ ਕਾਰਡ ਭੇਜਣਾ ਸੀ। ਤੇ ਮੈਂ ਕਿਹਾ ਚਲੋ। ਤੁਹਾਨੂੰ ਮਿਲਣਗੇ ਤੇ ਮੈਂ ਮੂੰਹ ਨਾਲ ਵੀ ਕਹਿ ਦੱਸਾ ਤੇ ਕੁੜੀ ਨੂੰ ਕਹਿਵਾਂਗੀ। ਤੁਹਾਡੇ ਘਰ ਵੀ ਕਾਰਡ ਭੇਜੇਗੀ। ਪਰ ਦੇਖੋ ਮੈਂ ਤੁਹਾਨੂੰ ਆਪਣੇ ਮੂੰਹ ਨਾਲ ਕਹਿ ਦਿੱਤਾ ਨਾ। ਤੇ ਵੱਡੀ ਗੱਲ ਹੁੰਦੀ ਹੈ। ਐ ਨਈ ਜਰੂਰੀ, ਕਾਰਡ ਆਵੇ ਤੇ ਤੁਸੀਂ ਆਣਾ ਏ। ਏਹ ਨੀ ਹੁੰਦਾ, ਕਾਰਡ ਆਵੇ, ਤੇ ਤੁਸੀਂ ਆਣਾ ਏ, ਤੇ
ਤੋਂਦੀ ਐ।
ਹਾਂ ਤੇ ਆਉਣਾ, ਨੱਚਣਾ, ਟੱਪਣਾ ਉਹਦੇ ਨਾਲ ਰੌਣਕ ਮੈਂ ਕਿਹਾ ਲਾਉਣਾ ਸਾਰੇ ਦੇਖੋ, ਭੈਣ- ਭਰਾ ਸਾਰੇ ਇਕੱਠੇ ਹੁੰਦੇ ਆ ਨਾ। ਤੇ ਉਹ ਰੌਣਕ ਹੀ ਅੱਜ ਹੁੰਦੀ ਹੈ।
ਮਿਲਦੀ ਨੀ। ਬੜਾ ਬੜੀ ਕਿਸਮਤ ਵਾਲੀਆਂ ਨੂੰ ਮਿਲਦੀ ਹੈ। ਰੌਣਕ ਉਹ
ਹਾਂ, ਢੋਲ ਵਗੈਰਾ ਵੱਜਦੇ ਨੇ ਨਾ ਭਰਾਵਾਂ। ਤੇ ਅੱਛਾ ਲੱਗਦਾ ਨਾ। ਤੇ ਸਾਰੇ ਚਾਰ ਭੈਣ- ਭਰਾ ਬੈਠੇ ਇਕੱਠੇ ਹੋਣ ਤੋਂ ਹੋਰ ਜ਼ਿਆਦਾ ਅੱਛਾ ਲੱਗਦਾ ਹੈ। ਸਾਰੇ ਵਾਰੀ -ਵਾਰੀ ਸ
ਸਾਡੀ ਤਾਂ ਪੰਜਾਬੀ ਬੋਲੀ ਦਾ ਸ਼ਾਨ ਹੈ ਢੋਲ ਜੀ। ਭੰਗੜਾ
ਹਾਂਜੀ-ਹਾਂਜੀ- ਹਾਂਜੀ। ਤੁਸੀਂ ਤੇ ਰੌਣਕੀ ਆਦਮੀ ਔ, ਤੁਸੀਂ ਤੇ ਰੌਣਕ ਲਗਾਣੀ ਵਦਾਣੀ ਏ ਆ ਕੇ।
ਹਾਂਜੀ, ਹਾਂਜੀ-ਹਾਂਜੀ, ਮੇਰਾ ਨਾ ਮੈਂ ਤੁਸੀਂ ਆਗਿਆ ਦੇਵੋ, ਤਾਂ ਮੇਰਾ ਕੋਲ ਨਾ, ਇੱਕ ਜਾਣਕਾਰ ਹੈਗਾ ਏ, ਔਹ ਗਾਣੇ ਗਾਂਦਾ, ਦਲਜੀਤ ਦੋਸਾਂਜ
ਅੱਛਾ ਜੀ, ਅੱਛਾ।
ਬੜਾ ਫੇਮਸ ਹੈ, ਬੜਾ ਫੇਮਸ, ਉਹਨੂੰ ਬੁਲਾ ਲਾਂਗੇ, ਔਹ ਰੋਣਕ ਈ ਲਾ ਦੇਗਾ ਸਬਦੇ ਵਿੱਚ।
ਔਹ ਤੇ ਮੇਰਵਾਨੀ ਤੁਹਾਡੀ ਬੜੀ, ਤੁਸੀਂ ਬੇਸ਼ੱਕ ਮੈਂ ਸਾਡੇ ਕਾਰ ਮੈਂਦੀ ਦੀ, ਵੀਹ ਤਾਰੀਕ ਨੂੰ ਮੈਂਦੀ ਦੀ ਰਾਤ ਹੈਗੀ ਏ।
ਉਹ ਪੈਹੇ ਪੈਸੇ ਦੀ ਕੋਈ ਟੈਨਸ਼ਨ ਨਈ, ਸਾਡਾ ਪਰਾ ਈ, ਮੇਰੇ ਪਰਾ ਦਾ ਵਯਾ ਏ, ਮੈਂ ਤਾਂ ਬਿਲਕੁਲ ਦਵਾਂਗਾ ਪੈਸੇ, ਉਹਨੂੰ ਬੁਲਾ ਲੈਂਨਾ, ਹੁਣੇ ਫੋਨ ਕਰਦਾ ਉਹਨੂੰ।
ਆਛਾ ਜੀ, ਅੱਛਾ।
ਸਾਡੇ ਪਰਾ ਦਾ ਵੇਯਾ ਏ। ਖੁੱਲਾ ਨੱਚਾਂਗੇ ਸਾਰੇ ਮਿਲ ਕੇ, ਗਾਣੇ ਗੂਣੇ ਲਾ ਕੇ।
ਗੀਤ ਗਾਣੇ, ਬੋਲੀਆਂ ਪਾਣੀਆਂ, ਹੈਂ ਅ ਕਿਔ ਆਯਾ ਏਹ ਤੇ ਥੋੜਾ ਨੱਚਣਾ, ਟੱਪਣਾ ਵੀ ਹੁੰਦਾਦਾ, ਥੋੜ੍ਹਾ ਜਿਹਾ ਅੱਛਾ ਲੱਗਦਾ ਏ।
ਬੋਹਤ ਅੱਛਾ ਲੱਗਦਾ, ਏਹ ਤਾਂ ਕਿਸਮਤ ਉਹ ਆਲੇ ਨੂੰ ਮਿਲਦਾ, ਇਨਾ ਐਵੇਂ ਜੇ
ਤੇ ਤੁਵਾਨੂੰ ਵੀ ਤੇ, ਤੁਸੀਂ ਵੀ ਤੇ ਇਤਨੇ ਸੋਹਣੇ-ਸੋਹਣੇ ਬੋਲੀਆਂ ਪਾਂਦੇ ਔ ਟ ਟੋਲ, ਤੁਵਾਨੂੰ ਤੇ ਇੱਕ ਤੁਹਾਨੂੰ ਔਹ ਵੀ, ਇੱਕ ਤੁਸੀਂ ਹੋਰ ਇੱਕ ਸਾਂਗ ਜਿਹਾ, ਕਰਦੇ ਹੈਗੇ ਔ ਅਹ ਬੁੱਢੇ ਨੂੰ ਮਾਰੋ ਜੀ ਮਾਰੋ, ਹੋਰ-ਹੋਰ ਬੋਲੋ, ਹੋਰ ਪਤਾ ਨੀ ਕਿ ਅਹ ਗਾਂਦੇ ਔ, ਬੜਾ ਅੱਛਾ ਲੱਗਦਾ ਸਾਨੂੰ ਤੇ।
ਹਾਂਜੀ, ਔਥੇ ਦੀ ਪੰਜਾਬੀ ਬੋਲੀ ਏਹੀਓ ਜੀ ਏ ਨਾ, ਜਿਹੜਾ ਹੁਣ ਗਾਲਾ ਵੀ ਕੱਢ ਲੇ, ਉਹ ਵੀ ਅੱਛੀ ਲੱਗਦੀ ਸੁਣਦੀ ਵ
ਹਾਂਜੀ-ਹਾਂਜੀ-ਹਾਂਜੀ।
ਬੋਲੀ ਏਹੋ ਜੀ, ਇੰਨੀ ਪਿਆਰੀ ਬੋਲੀ ਏ, ਪੰਜਾਬੀ। ਹੋਰ ਕੀ? ਵਦੀਆ ਕਾਰ ਵਾਰ?
ਆਂਜੀ ਵਦੀਆ, ਪਰ ਦੇਖੋ ਮੈਂ ਤੁਹਾਨੂੰ ਦੱਸਦੀ ਆ, ਤੁਸੀਂ ਸਾਡੇ ਘਰ ਵੀਹ ਨੂੰ ਵੀ ਆਣਾ, ਤੇ ਇੱਕੀ ਨੂੰ ਬਰਾਤ ਤੇ ਵੀ ਆਣਾ ਨੇ। ਤੇ ਸਾਰੇ ਪਰਿਵਾਰ ਨੇ ਆਣਾ ਏ, ਸਮਝੋ ਕਿ ਨਈ?
ਕਹਿੰਦੇ ਕੁੜੀ ਦਾ ਸੀ, ਹੁਣੇ-ਹੁਣੇ ਕਾਰਡ ਆਇਆ, ਭੇਜੇਆ ਸੀ ਤੁਸੀਂ ਸ਼ਾਮੀ ਨਾ ਕਾਰਡ ਅੱਜ?
ਅੱਛਾ-ਅੱਛਾ-ਅੱਛਾ, ਪੌਂਚ ਗੇਆ ਕਾਰਡ ਤੁਹਾਨੂੰ?
ਹਾਏ-ਹਾਏ ਜੀ ਹਾਂਜੀ।
ਹਾਂ ਤੇ ਸਾਰੇਆਂ ਨੇ ਉੱਥੇ ਅਹ ਸੰਗੀਤ ਇੱਚ ਵ-ਵ, ਆਪਣੇ-ਆਪਣੇ ਸਭ ਨੇ ਅਹ ਗੀਤ ਗਾਣੇ ਨੇ। ਬੱਚੇਆਂ ਨੂੰ ਵੀ ਕੇਹ ਦੇਣਾ ਆਪਣੇਆਂ ਨੂੰ, ਵੋਟੀਆਂ ਵੀ ਕੇਹ ਦੇਣਾ। ਕਿ ਔਹ ਵੀ, ਔਹ ਵੀ ਗੀਤ ਗਾਸੀ, ਆ ਕੇ।
ਜੀ ਹਾਂਜੀ
ਹਾਂਜੀ ਔਰ ਤੁਸੀਂ ਆਣਾ ਹਾਂਜੀ
ਪਾਪਾ ਜੀ ਸੋ ਗਏ ਨੇ
ਹਾਂਜੀ, ਪਾਪਾ ਜੀ ਤੇ ਸੋ ਗਏ, ਰੋਟੀ ਖਾ ਕੇ ਸੋ ਗਏ ਨੇ।
ਅੱਛਾ ਜੀ, ਚਲੋ ਠ ਠੀਕ ਐ ਜੀ।
ਸਾਸੀਕਾਲ ਜੀ, ਪੌਂਚਣਾ ਜਰੂਰ।
ਹਾਂਜੀ ਵੀ ਤੁਹਾਡੇ ਬਿਨਾਂ ਕਿਵੇਂ, ਤੁਸੀਂ ਕਿਆ, ਤੁਹਾਡਾ ਹੁਕਮ ਸਰਾਖਾ ਤੇ ਜੀ।